ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਕਿਵੇਂ ਹੋ ਜੀ ਤੁਸੀਂ
ਠੀਕ ਆ ਜੀ ਵਧੀਆ।
ਅੱਛਾ ਜੀ ਚਲੋ ਬਹੁਤ ਵਧੀਆ ਜੀ। ਜੀ ਹੋਰ ਤੁਹਾਡੇ ਪਰਿਵਾਰ ਦੇ ਸਾਰੇ ਮੈਂਬਰ ਕਿਵੇਂ ਨੇ।
ਠੀਕ ਨੇ ਜੀ ਵਧੀਆ। ਵਧੀਆ।
ਅੱਛਾ ਜੀ ਅੱਛਾ ਚਲੋ ਵਧੀਆ ਜੀ। ਹੋਰ ਬਾਕੀ ਸਾਰੇ ਪਰਿਵਾਰ ਦੇ ਮੈਂਬਰ ਕੀ ਕਰ ਰਹੇ ਨੇ ਜੀ
ਕੁਛ ਨੀ ਜੀ ਸਾਰੇ ਗਰਮੀ ਦੇ ਡਰਦੇ ਅੰਦਰ ਹੀ ਬੈਠੇ ਨੇ ਜੀ। ਹਜੇ ਤਾਂ ਬਾਹਰੇ ਨਿਕਲ ਨਹੀਂ ਗਰਮੀ ਬਹੁਤ। ਧੁੱਪ ਜ਼ਿਆਦਾ ਫੈਲੀ ਹੈ ਨਾ।
ਹਾਂਜੀ ਹਾਂ ਬਹੁਤ ਜ਼ਿਆਦਾ ਜੀ।
ਤੇ ਬਹੁਤ ਲੱਗ।
ਹਾਂਜੀ ਹਾਂ ਸਵੇਰੇ ਦਾ ਜਿਹੜਾ ਮੌਸਮ ਸੀ ਉਹ ਬਹੁਤ ਵਧੀਆ ਹੋ ਗਿਆ ਸੀ।
ਹਾਂਜੀ ਹਾਂ ਕਦੇ ਸ਼ਾਮ ਨੂੰ ਹੋ ਜਾਂਦਾ ਜੀ ਕਦੇ ਸਵੇਰ ਨੂੰ ਵੀ ਹੋ ਜਾਂਦਾ ਜੀ ਹਾਂਜੀ।
ਮੈਨੂੰ ਤਾਂ ਐਵੇਂ ਸੀ ਕਿ ਅੱਜ ਮੀਂਹ ਆਉਗਾ ਲੈ ਸਵੇਰੇ
ਅੱਛਾ ਜੀ ਅੱਛਾ।
ਹਾਂਜੀ ਹਾਂ ਉਦੋਂ ਕਾਫ਼ੀ ਬੱਦਲਵਾਈ।
ਹਾਂਜੀ ਹੋ ਗਈ ਸੀ ਤੜਕੇ ਦੇ ਸਵੇਰੇ ਤਾਂ ਹਾਂ। ਵਧੀਆ ਮੌਸਮ ਸੀ ਹੁਣ ਦੱਸ ਦੇ ਨੇ ਜੀ ਅੱਜ ਦਾ।
ਅੱਛਾ ਜੀ ਅੱਛਾ ਮੈਂ ਤਾਂ ਨਹੀਂ ਦੇਖਿਆ ਹੈਗਾ‌।
ਬੱਸ ਵੈਸੇ ਦੱਸਦੇ ਤੇ ਜੀ ਘਰਦੇ ਹਾਂ। ਹਾਂ ਵੀ।
ਦੱਸਿਆ ਹੋਇਆ ਹੋਣਾ ਫਿਰ ਇਹ ਅੱਛਾ ਜੀ ਅੱਛਾ ਹਾਂਜੀ ਹਾਂ। ਹੋ ਸਕਦਾ ਹੁਣ ਹਵਾ ਜੀ ਤਾਂ ਚੱਲ
ਹਾਂਜੀ ਇਹਦਾ ਕੀ ਪਤਾ ਲੱਗਦਾ ਨਾਲੇ ਕਾਹਦਾ
ਹਾਂਜੀ ਹਾਂ ਏ ਗੱਲ ਹੈਗੀ ਆ ਜੀ ਹਾਂਜੀ ਜੀ ਹਾਂਜੀ ਇਹ ਤਾਂ ਗੱਲ ਸਹੀ ਹੈ ਪਰਮਾਤਮਾ ਦੀਆਂ ਪਰਮਾਤਮਾ ਹੀ ਜਾਣਦਾ ਹੈਗਾ ਹਾਂਜੀ ਤੇ ਫਿਰ ਅੱਜ ਆਪਾਂ ਗੱਲ ਕਰ ਲੈਣੇ ਹ ਪਾਣੀ ਬਾਰੇ ਜੀ ਵੀ ਪਾਣੀ ਹੈ ਜਿਹੜਾ ਆਪਣੇ ਲਈ ਆਪਣੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਹੈਗਾ
ਹਾਂਜੀ ਹਾਂ
ਕਿਤੇ ਵੀ ਨਾ ਆਪਾਂ ਨੂੰ ਵੀ ਰਹਿਣਾ ਬਹੁਤ ਜ਼ਿਆਦਾ ਮੁਸ਼ਕਿਲ ਹੈਗਾ
ਹਾਂਜੀ ਪਲ ਵੀ ਨੀ ਸਰਦਾ ਜਿਹਦੇ ਬਿਨਾਂ ਤਾਂ
ਹਾਂਜੀ ਹਾਂ ਕਿਉਂਕਿ ਆਪਾਂ ਨਾਲ ਵੀ ਘਰ ਦੇ ਸਾਰੇ ਕੰਮਾਂ ਦੇ ਵਿੱਚ ਹੀ ਪਾਣੀ ਦੀ ਵਰਤੋਂ ਕਰ ਦੇਆਂ
ਹਾਂਜੀ ਹਾਂ
ਤੇ ਇਹ ਹਾਂਜੀ-ਹਾਂਜੀ ਕਿਉਂਕਿ ਵੀ ਜਿਵੇਂ ਆਪਣੇ ਪੀਣ ਲਈ ਪਾਣੀ ਹੈ ਬਹੁਤ ਜ਼ਰੂਰੀ ਹੈ ਗਰਮੀ ਦੇ ਵਿੱਚ ਸਭ ਤੋਂ ਜ਼ਿਆਦਾ
ਹਾਂਜੀ ਹਾਂ
ਕਿਉਂਕਿ ਆਪਾਂ ਨੂੰ ਵਾਰ ਵਾਰ ਹੈ ਜਿਹ ਪਿਆਸ ਲੱਗਦੀ ਰਹਿੰਦੀ ਹੈ ਦੇਖੋ
ਹਾਂਜੀ ਹਾਂ
ਜਿਵੇਂ ਆਪਣਾ ਮੂੰਹ ਸੁੱਕ ਜਾਂਦਾ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ ਪਾਣੀ ਹੈਗਾ ਉਹ ਆਪਾਂ ਆਪਣੀਆਂ ਮੱਝਾਂ ਨੂੰ ਪਿਆਣੇ ਆਂਗੇ ਮੱਝਾਂ ਨੂੰ ਨਵਾਉਦੇ ਆਂ ਗੇ
ਇਹ ਤਾਂ ਹੈ ਜੀ
ਤੇ ਮੱਝਾਂ ਦੇ ਵੀ ਜਿਹੜੇ ਕੱਖ ਵਗੈਰਾ ਲਾਉਣੇ ਹੁੰਦੇ ਨੇ ਸਾਰੇ ਕਾਸ਼ ਦੇ ਵਿੱਚ
ਪਾਣੀ ਇੱਕ ਹਾਂਜੀ ਹਾਂ ਪਾਣੀ ਦੀ ਵਰਤੋਂ ਹੁੰਦੀ ਹੈ ਜੀ
ਜੀ ਹਾਂ ਕਿਉਂਕਿ ਵੀ ਹਾਂਜੀ
ਜਿਹੜੇ ਪੰਕਸੀ ਨੇ ਜੀ ਸਾਰੇ ਹੁਣ
ਹਾਂਜੀ ਹਾਂਜੀ
ਇਹ ਵੀ ਹੁਣ ਆਪਾਂ ਪਾਣੀ ਰੱਖ ਦਿੰਦੇ ਹਾਂ
ਹਾਂਜੀ ਹਾਂ ਆਪਾਂ ਆਪਣੇ ਘਰ ਦੇ
ਹਾਂਜੀ ਹਾਂਜੀ ਹੁਣ ਆਪਣਾ ਚਵਚਾ ਕਰਿਆ ਹੋਇਆ ਜੀ
ਅੱਛਾ ਜੀ
ਚਿੜੀਆਂ ਪਿੰਢਾ ਸਾਰਿਆਂ ਮ ਪੀ ਕੇ ਜਾਂਦੀਆਂ ਨੇ ਜੀ।
ਹਾਂਜੀ, ਹਾਂ ਕਿਉਂਕਿ ਕੋਈ ਵੀ ਜੀਵ ਜੰਤੂ ਹੈਗਾ ਜਿਹੜਾ ਉਹ ਵੀ ਪਾਣੀ ਪੀਂਦਾ ਹੈਗਾ।
ਹਾਂਜ। ਜੀ ਹਾਂ, ਫਿਰ ਮੌਸਮ ਹੀ ਏਦਾਂ ਦਾ ਆਊਗਾ ਜੀ।
ਜੀ ਹਾਂ, ਪਾਣੀ ਤੋਂ ਬਿਨਾਂ ਕਿਉਂਕਿ ਹੁਣ ਰਹਿਣਾ ਹੀ ਸੰਭਵ ਨਹੀਂ ਹੈਗਾ ਅਪਣੇ ਲਈ
ਨਾ ਜੀ ਨਾ, ਇੱਕ ਘੜੀ ਖ਼ਤਮ ਹੋ ਜੇ, ਲਾਈਟ ਚਲੀ ਜਾਵੇ ਜੀ
ਹਾਂਜੀ, ਹਾਂ।
ਤੇ ਜਦ ਬੱਦਲ ਉੱਠਦਾ ਜੀ, ਹਨੇਰੀ ਉੱਠਦੀ ਆ, ਅਸੀਂ ਤਾਂ ਪਹਿਲਾਂ ਮੋਟਰ ਚਲਾਉਣ ਨੂੰ ਭੱਜ ਜਦੇ ਆ
ਹਾਂਜੀ, ਹਾਂ, ਸਾਰਿਆਂ ਦੇ ਇਹੀ ਹੁੰਦਾ ਹੈਗਾ ਵੀ ਜੇ ਆਪਣਾ ਪਾਣੀ ਖਤਮ ਹੋ ਗਿਆ ਆਪਾਂ ਕੁਛ ਵੀ ਨੀ ਕਰ ਸਕਦੇ ਹੈਗੇ ਕਿਉਂਕਿ ਪਾਣੀ ਤੋਂ ਬਿਨਾਂ ਤਾਂ, ਹਾਂਜੀ, ਹਾਂ, ਆਪਾਂ ਇੱਕ ਵੀ ਕੰਮ ਨੀ ਕਰ ਸਕਦੇ ਹੈਗੇ।
ਕੱਪੜੇ ਧੋਨੇ ਆ।
ਹਾਂਜੀ, ਹਾਂ। ਇਹ ਤਾਂ ਹੈਗਾ ਈ। ਹੁਣ ਤੁਸੀਂ ਲਾ ਲਓ ਕਿ ਜਿਵੇਂ ਮ ਛੀ ਹੈ, ਉਹ ਇੱਕ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਦੇਖੋ।
ਹਾਂਜੀ, ਹਾਂ। ਹੈਲੋ ਜੀ। ਦੇਖਿਆ ਰਜਿੰਦਰ ਦੇਖੋ ਜੀ ਕੀ ਹੋ ਗਿਆ, ਵਾਜ ਆਉਣੋਂ ਹੱਟ ਗੀ। ਹੈਲੋ ਜੀ। ਹੈਲੋ।